ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
ਬਸ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕੀ ਕਰਦੇ ਸੀ
ਕੁਛੀ ਬਸ ਤੁਹਾਡੇ ਨਾਲ ਕੰਮ ਸੀ ਕੋਈ ਤੇ ਮੈਂ ਕਿਹਾ ਚੱਲ ਫੋਨ ਕਰਾਂ ਤੁਹਾਨੂੰ
ਅੱਛਾ ਅੱਛਾ ਹਾਂਜੀ ਹਾਂਜੀ ਦੱਸੋ
ਹ ਬੀਜੀੀ ਤੇ ਨਹੀਂੀ ਹੈਗੇ
ਨਾ ਨਾ ਬਸ ਸੁਸਤੀ ਵਾਲੇ ਦਿਨ ਆ ਗਏ ਨੇ ਹੁਣ ਸੁਸਤੀ ਵਾਲੇ ਦਿਨ ਆ ਤੇ ਹੁਣ ਥੋੜ੍ਹਾ ਜਿਹਾ ਕੰਮ ਕਰੋ ਨਾ ਉਸ ਤੋਂ ਬਾਅਦ ਨੀਂਦ-ਨੀਂਦ ਆਣ ਲੱਗ ਜਾਂਦੀ ਏ।
ਹਾਂ। ਲੰਚ ਰੈਡੀ ਹੋ ਗਿਆ।
ਤਾਂ ਕੀਤਾ ਸੋਜੋ, ਲੰਚ ਬਸ ਕਰਦੀ ਹੀ ਪਈ ਸੀ, ਮੈਂ ਕਿਹਾ ਚੱਲ ਦਸ ਮਿੰਟ ਰੁਕ ਕੇ ਕਰਦੀ ਆ ਲੇਟ ਹੀ ਖਾਈਦਾ ਲੰਚ ਅੰਦਰ ਫਿਰ ਕਰਦੀ ਹਾਂ ਰੈਡੀ ਕੋਈ ਜਲਦ, ਕੋਈ ਜਲਦਬਾਜ਼ੀ ਨਹੀਂ ਹੁੰਦੀ।
ਅੱਛਾ- ਅੱਛਾ।
ਹਾਂਜੀ- ਹਾਂਜੀ, ਹੋਰ ਸੁਣਾਓ, ਹੋਰ
ਤੁਹਾਡੇ ਕੋਲ ਕੋਈ ਸੂਟ ਤੇ ਪੇਂਟਿੰਗ ਕਰਨ ਵਾਲੀ ਕੋਈ ਹੈਗੀ ਏ?
ਹਾਂਜੀ ਹਾਂ, ਹਾਂਜੀ- ਹਾਂਜੀ ਪੇਂਟਿੰਗ ਕਰਦੇ ਨੇ ਸੂਟ ਉੱਪਰ ਬੜੀ ਹੀ ਸੋਹਣੀ ਪੇਂਟਿੰਗ ਕਰਦੇ ਨੇ ਮੈਂ ਵੀ ਉਹਨਾਂ ਤੋਂ ਦੋ ਸੂਟ ਲਿੱਤੇ ਸੀਗੇ, ਮਤ ਦਬੋ ਉਹਨਾਂ ਨੀ ਪਾਏ ਹੋਏ ਸੀ। ਤੇ ਕੱਪੜਾ ਵੀ ਉਹਨਾਂ ਤਾਂ ਆਪ ਦਾ ਹੀ ਸੀਗਾ। ਉਹਨਾਂ ਦਾ ਹੀ ਕੱਪੜਾ ਸੀ। ਮਤਲਬ ਕਿ ਕਮੀਜ਼ ਦੇ ਨਾਲ ਦੁਪੱਟੇ ਉੱਤੇ ਵੀ ਉਹਨਾਂ ਨੇ ਪ੍ਰੋਪਰ ਕੀਤੀ ਹੋਈ ਸੀਗੀ ਪਿਓਰ ਦੇ ਦੁਪੱਟੇ ਤੇ ਪੇਂਟਿੰਗ ਦਾ ਕੰਮ ਕੀਤਾ ਕੀਤਾ ਹੋਇਆ ਸੀਗਾ, ਪੇਂਟ ਵਾਲੇ ਜਿਵੇਂ ਸੂਟ ਹੁੰਦੇ ਆ ਨਾ ਤੇ ਸੋਹਣੇ ਠੀਕ ਹੈ, ਮੈਂ ਪਾਂਦੀ ਹਾਂ। ਪਾਂ ਕੁਛ ਨੀ ਉਹਨਾਂ ਦਾ ਨੀ ਨਿਕਲਿਆ ਨਾ ਕੋਈ ਰੰਗ ਨਿਕਲਿਆ। ਨਾ ਪੇਂਟ ਖਰਾਬ ਹੋਇਆ, ਹੂੰ
ਅੱਛਾ, ਮੈਨੂੰ ਨਾ ਆਹ ਕੁਛ ਡਿਜੀਟਲ ਪ੍ਰਿੰਟਿੰਗ ਜੀ ਕਰਾਣੀ ਸੀ। ਹਾਂ।
ਹਾਂਜੀ। ਹਾਂਜੀ ਪ੍ਰਿੰਟਿੰਗ ਵੀ ਕਰ ਦਿੰਦੇ ਨੇ ਉਹ, ਵਧੀਆ ਕੰਮ ਕਰਦੇ ਨੇ ਬੜੀ ਸਫ਼ਾਈ ਉਹਨਾਂ ਦੇ ਹੱਥ ਵਿੱਚ ਨਾ। ਮੇਰੇ ਨੌਨ ਵਿੱਚ ਅੱਛਾ ਕੋਈ ਨੀ ਮੈਂ ਤੁਹਾਨੂੰ ਉਹਨਾਂ ਦਾ ਤੁਸੀਂ ਉਹਨਾਂ ਨਾਲ ਗੱਲ ਕਰ ਲੇ ਨਾ ਤੁਹਾਨੂੰ ਜਿਵੇਂ ਦੀ ਪੇਂਟਿੰਗ ਕਰਾਉਣੀ ਹੈ। ਉਹਨਾਂ ਨੂੰ ਕਾਫੀ ਨੌਲੇਜ ਹੁੰਦੀ ਹੈ ਨਾ ਕਰਦੇ ਰਹਿੰਦੇ ਨੇ ਉਹਨਾਂ ਨੇ ਤੁਹਾਨੂੰ ਆ ਵੀ ਦੱਸ ਦੇਣਾ ਕਿ ਐਵੇਂ ਕਰਾਓ ਉਵੇਂ ਕਰਾਓ ਓਦਾਂ ਤੁਸੀਂ ਨ ਵੀ ਕਰਵਾਣਾ ਚਾਹੋ ਤੇ ਮ
ਪੇਂਟਿੰਗ ਵੀ ਮੈਂ ਕਿਹਾ ਇੱਕ ਆਰਟੀ ਹੀ ਹੈਗੀ ਹੈ ਮਤਲਬ ਬੜੀ ਅੱਛੀ ਬਰੀਕੀ ਨਾਲ ਪੇਂਟਿੰਗ ਕਰਨਾ ਤੇ ਉਹਨੂੰ ਕਲੀਅਰ ਕਲੀਅਰ ਤੇ ਮੈਂ ਬੈਂ ਖੁੱਦ ਹਾਂ ਮੈਂ ਖੁਦ ਬਚਪਨ ਚ ਸਿੱਖੀ ਦੀ ਹੈਗੀ ਪਰ ਨਾ ਸੂਟਸ ਉੱਪਰ ਜਿਹੜਾ ਹੱਥ ਖੁੱਲਿਆ ਨੀ ਹੈਗਾ ਬਚਪਨ ਚ ਤਾਂ ਕਾਫ਼ੀ ਪੇਂਟਿੰਗ ਕਰੀ ਦੀ ਸੀ ਮੈਂ ਐਂਕਰ ਸਟਿ ਦੀ ਸੀਨਰੀਜ਼ ਵੀ ਬਣਾਈਆਂ ਸਨ ਤੇ ਸ਼ੌਂਕ ਸੀ ਬੜਾ ਪਰ ਹੁਣ ਵੀ ਮੈਨੂੰ ਸ਼ੌਂਕ ਕਿ ਉਹ ਸਿਖਾ ਵੀ ਦੇਣਗੇ ਮੈਨੂੰ ਨਾ ਕੁ ਪੇਂਟਿੰਗ ਸਿੱਖਣ ਦਾ ਵੀ ਸ਼ੌਕ ਆਇਆ ਵੈਸੇ ਤਾਂ ਮੈਨੂੰ ਆਉਂਦੀ ਪੇਂਟਿੰਗ ਲੇਕਿਨ ਮੈਂ ਥੋੜ੍ਹੀ ਪ੍ਰੈਕਟਿਸ ਕਰਨਾ ਚਾਹੁੰਦੀ ਹਾਂ ਤੇ ਨਾਲੇ ਇੱਕ ਅੱਧਾਂ ਸੂਟ ਉਹਨਾਂ ਕੋਲੋਂ ਪੇਂਟ ਕਰਵਾਵਾਂਗੀ ਮੈਨੂੰ ਪਤਾ ਚਲੇਗਾ ਕਿਸ ਤਰ੍ਹਾਂ ਦਾ ਮਤਲਬ ਉਹ ਦਾ ਹੱਥ ਸਾਫ ਹੈ ਫੇਰ ਮੈਂ ਚਾਹੁੰਦੀ ਹਾਂ ਕਿ ਸ਼ ਮੈਨੂੰ ਵੀ ਸਿਖਾ ਦੇ ਨੇ ਪੇਂਟਿੰਗ
ਵੈਸੇ ਤੇ ਜਿਥੋਂ ਤੱਕ ਮੈਨੂੰ ਪਤਾ ਹੈ ਕਿ ਉਹ ਪੇਂਟਿੰਗ ਸਿਖਾਦੇ ਨਹੀਂ ਹੈ ਉਹ ਉਹਨਾਂ ਦਾ ਆਪ ਦਾ ਬਿਜਨਸ ਹੈ ਕਿ ਉਹ ਆਪ ਫਲੈਟਿੰਗ ਤੇ ਆਪ ਹੀ ਡਿਜ਼ਾਇਨ ਬਣਾਦੇ ਨੇ ਤੇ ਉਹ ਫਿਰ ਸੇਲ ਕਰਦੇ ਨੇ ਤੇ ਜੇ ਤੁਸੀਂ ਉਹਨਾ ਨੂੰ ਸਪੈਸ਼ਲ ਕੋਈ ਡਿਜ਼ਾਇਨ ਦੱਸ ਕੇ ਕਰਵਾਉਣਾ ਚਾਹੁੰਦੇ ਹੋ ਤੇ ਵੀ ਉਹ ਕਰ ਸਿੱਖਣ ਦੀ ਗੱਲ ਜਿੱਥੋਂ ਤੱਕ ਇਹ ਤੁਸੀਂ ਉਹਨਾਂ ਨੂੰ ਪਰਸਨਲੀ ਪੁੱਛ ਸਕਦੇ ਹੋ ਕਿ ਉਹ ਸਿਖਾਉਣਗੇ ਜਾਂ ਨਹੀਂ ਸਿਖਾਉਣਗੇ ਅੱਜ ਕੱਲ ਤੁ ਫੀਸ ਵਗੈਰਾ ਲੈ ਇੱਕ ਬੰਦਾ ਹੁਣ ਜਿਵੇਂ ਉਹਨਾਂ ਦਾ ਇਹ ਆਪਣਾ ਇੱਕ ਹੁਨਰ ਏ ਇੱਕ ਹਨਾ ਇਨਹਰਿੰਟ ਜੋ ਉਹ ਮਤਲਬ ਕੀ ਬ ਦੀ ਇੱਕ ਸਕਕਿਲ ਤੇ ਉਹਨਾਂ ਦੀ ਤੇ ਪਤਾ ਨੀ ਵੀ ਕੋਈ ਆਪਣਾ ਹਾਂ ਆਪਣਾ ਕਿਸੇ ਨੂੰ ਦਿਨ ਤਏ ਪੇ ਨਾ ਆਪਣੀ ਆਪਣੀ ਮਤ ਮਤਲਬ ਸੋਚ ਹੈ ਤੁਸੀਂ ਗੱਲ ਕਰਕੇ ਦੇਖ ਲੈਣਾ ਜੇ ਤੁਹਾਨੂੰ ਸਿਖਾਉਣਗੇ ਜਾਂ ਨਹੀਂ ਬਾਕੀ ਬੇਸ਼ੱਕ ਆਉਗੀ ਮੈਂ ਉਹਨਾਂ ਦੇ ਘਰ ਲੈ ਜਾਗੀ ਤੁਹਾਨੂੰ ਠੀਕ
ਹਾਂਜੀ, ਹਾਂ
ਜੀ ਹਾਂਜੀ, ਹਾਂਜੀ, ਮੈਨੂੰ ਆਪ ਬਚਪਨ ਚ ਕੀ ਨਾ ਮੈਂ ਵਿਆਹ ਤੋਂ ਪਹਿਲੇ ਮੈਂ ਵੀ ਬੜੀ ਪੇਂਟਿੰਗ ਬਣਾਦੀ ਸੀ। ਮੈਂ ਮੈਨੂੰ ਆਰਟ ਵਗੈਰਾ ਮੈਨੂੰ ਬੜਾ ਪਸੰਦ ਸੀ, ਓਦਾਂ ਵੀ ਜੇ ਸੋਚਿਆ ਜਾਏ ਸਕੂਲ ਟਾਈਮ ਵਿੱਚ ਆਰਟ ਕਰਨਾ ਐ। ਬੜਾ ਸ਼ੌਕ ਸੀ ਮੈਂ ਤਾਂ ਸਗੋਂ ਆਪਣੇ ਬੇਟੇ ਦੇ ਵੀ ਸਕੂਲ ਵਿੱਚ ਨਾ ਇਨਾਂ ਦੇ ਹੁੰਦਾ ਹੈ, ਕੋਪੀਟੀਸ਼ਨ ਹੁੰਦਾ ਹਰ ਸਾਲ ਮਦਰ ਤੇ ਮੈਂ ਪਿਛਲੇ ਸਾਲ ਬਣਾਇਆ ਸੀ, ਬੜਾ ਸੋਹਣਾ ਬਣਿਆ ਮਤਲਬ ਕਿ ਪਹਿਲੀ ਵਾਰ ਮੈਂ ਟਰਾਈ ਕੀਤਾ ਸੀ ਕੁਛਛ, ਹੁਣ ਮੈਨੂੰ ਇਹ ਹੋ ਗਿਆ ਕਿ ਮੈਂ ਬਣਾ ਲਾਂਗੀ ਹੁਣ ਇਸ ਵਾਰੀ ਕੁਛ ਹੋਰ ਇੰਨਾ ਅੱਛਾ ਕੁ ਬਣਾ ਸਕਦੀ ਹਾਂ, ਵੀ ਸਭ ਨੂੰ ਵੇਖ ਲਿਆ ਜਿਵੇਂ ਸਬਨੇ ਬਣਾਇਆ।